ਹੋਰ ਸਤਿ ਸ਼੍ਰੀ ਅਕਾਲ ਜੀ
ਹੈਲੋ ਸਤਿ ਸੀ ਅਕਾਲ ਜੀ
ਹੋਰ ਵਧੀਆ ਜੀ
ਵਧੀਆ ਹੋਰ ਕੀ ਕਰਦੇ ਪਏ ਹੌ
ਮੈਗੀ ਬਣਾਉਣ ਲੱਗੀ ਸੀ ਬੱਚਿਆਂ ਵਾਸਤੇ
ਅੱਛਾ ਅੱਛਾ ਠੀਕ ਹੈ ਹੋਰ ਕਿਸ ਤਰ੍ਹਾਂ ਸਭ ਰੋਟੀ ਪਾਣੀ ਹੋ ਗਿਆ
ਹਾਂਜੀ
ਰੋਟੀ ਪਾਣੀ ਹੋ ਗਿਆ ਹੌ
ਹਾਂਜੀ ਹਾਂਜੀ ਹਾਂਜੀ ਹੋ ਗਿਆ ਸਵੇਰ ਵਾਲਾ ਦੁਪਹਿਰੇ ਹੁਣ ਮੈਗੀ ਬਣਾ ਰਹੀ ਆ ਬੱਚਿਆਂ ਵਾਸਤੇ
ਅੱਛਾ ਅੱਛਾ ਅਛਾ
ਹਾਂਜੀ ਜਿਹੜੀ ਏ ਆਟੇ ਵਾਲੀ ਸੇਵੀਆਂ ਹੁੰਦੀਆਂ ਨੇ
ਹਾਂਜੀ ਹਾਂਜੀ ਹਾਂਜੀ
ਅ ਰੌਸਟਡ ਉਹ ਵਾਲੀਆ
ਹਾਂ ਰੋਸਟਡ ਰੋਸਟਡ
ਹੂੰ
ਠੀਕ ਹੋਰ ਕਿਸ ਤਰ੍ਹਾਂ ਸਭ ਬੱਚੇ ਕਿਹੜੇ ਸਕੂਲਾਂ ਚ
ਹਾਂਜੀ ਵਧੀਆ ਜੀ ਬੱਚੇ ਸੁੱ ਸੁੱਤੀ ਪਈ ਆ
ਅੱਛਾ
ਹੂੰ ਛੋਟੀ ਮੋਬਾਈਲ ਨਾਲ ਖੇਡ ਰਹੀ ਆ
ਅੱਛਾ ਅੱਛਾ ਹੂ ਠੀਕ ਏ ਜੀ ਕਿਹੜੀ ਕਲਾਸ ਚ ਪੜ੍ਹਦੇ ਨੇ ਬੱਚੇ
ਆ ਇੱਕ ਬਹੁਤ ਛੋਟੀ ਆ ਇੱਕ ਫਸਟ ਦੇ ਵਿੱਚ ਆ
ਅੱਛਾ
ਹਾਂ ਛੁੱਟੀਆਂ ਮਿਲੀਆਂ ਹੋਈਆਂ ਬੱਚਿਆਂ ਨੂੰ
ਹਾਂ ਛੁੱਟੀਆਂ ਮਿਲੀਆਂ
ਹਾਂਜੀ
ਹੂੰ
ਅਤੇ ਹੁਣ ਬੱਚੇ ਵਰਕ ਕਰ ਰਹੇ ਆ ਸਵੇਰੇ ਓ ਮੂੰਗੀ ਮਸ ਮਸਰੀ ਦੀ ਦਾਲ ਬਣਾਈ ਸੀਗੀ ਨਾਲ ਰੋਟੀਆਂ
ਹੂ
ਤੇ ਹਾੜ੍ਹੇ ਦੇ ਵਿੱਚ ਬਣਾਈ ਸੀਗੀ
ਹੂ ਅੱਛਾ ਹੂ ਹਾਂਜੀ ਹੋਰ ਸ਼ਾਮ ਦਿਹਾੜੀ ਕਿਵੜਾ ਅਸਾਂ ਨੇ ਤੇ ਅੱਜ ਮੈਨੇ ਬਣਾਈ ਏ ਓ ਜੀਰਕੇ ਵਾਲੇ ਆਲੂ ਜਿੱਦਾਂ ਜੀਰਕੇ ਵਾਲੇ ਆਲੂ ਚੱਲਦੇ ਨਾ ਗਿਰੀਆਂ ਪਾ ਕੇ
ਕਿਵੇਂ ਕਿਵੇਂ ਕਿਵੇਂ ਕਿਵੇ ਬਣਦੀ ਉਹੋ
ਉਹ ਨਾ ਕੇ ਗਿਰੀਆਂ ਹੁੰਦੀਆਂ ਨੇ ਆਪਣੀਆਂ
ਅ ਜਿਹੜੀ ਮੂੰਗਫਲੀ ਦੇ ਜਿਹਨੂੰ ਕਹਿੰਦੇ ਦਾਣੇ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੂੰਗਫਲੀ ਦੀ ਗਿਰੀਆਂ ਹੁੰਦੀਆਂ ਹਨ ਉਸ ਨੂੰ ਕੜਾਈ ਚ ਪਾ ਕੇ ਰੋਸਟ ਚਲ ਲੈਣਾ ਪਹਿਲੇ ਥੋੜਾ ਜਿਹਾ
ਹਾਂਜੀ
ਹਾਂ ਰੋਸਟ ਕਰਕੇ ਉਸਨੂੰ ਠੰਡਾ ਕਰਨਾ ਹੈ ਠੰਡਾ ਕਰਨ ਤੋਂ ਬਾਅਦ ਉਸਨੂੰ ਮਿਕਸਰ ਦੇ ਭਾਂਡੇ ਦੇ ਵਿੱਚ ਪਾ ਕੇ ਉਹਦੇ ਵਿੱਚ ਦੋ ਤ੍ਰੈ ਲਸਣ ਦੀ ਗਿਰੀਆਂ ਲਸਣ ਦੀ ਪਾ ਕੇ ਤੇ ਦੋ ਚਾਰ ਮਰਚਾਂ ਸਾਵੀਆਂ ਹਰੀਆਂ ਮਰਚਾਂ ਤੇ ਹਰਾ ਧਨੀਆਂ ਖੁੱਲਾ ਥੋੜਾ ਜਿਹਾ ਅੱਛਾ ਸਾਰਾ ਖੁੱਲਾ ਧਨੀਆਂ ਖੁਲਾਬਲ ਤਾਂ ਇਤਨਾ ਵੀ ਟਿਕਣਾ ਵੀ ਨਹੀਂ ਠੀਕ ਠੀਕ ਹਰਾ ਧਨੀਆ ਉਹ ਤੇ ਉਸਨੂੰ ਸਾਰੀ ਨੂੰ ਗ੍ਰੈਂਡ ਕਰਨਾ ਤੋਂ ਮੋਟਾ ਮੋਟਾ ਹੋਈ ਸੀ ਫਿਰ ਉਸ ਦੇ ਬਾਦ ਥੋੜਾ ਜ ਪਾਣੀ ਪਾਉਣਾ ਅੱਧਾ ਗਿਲਾਸ। ਤੁਸੀਂ ਇੱਕ ਪੇਸਟ ਬਣਾ ਲੈਣਾ ਐ।
ਹਾਂਜੀ।
ਹਾਂ ਛੋਟਾ ਜੀ ਇਤਨਾ ਪਤਲਾ ਵੀ ਨਾ ਹੋਵੇ, ਇਤਨਾ ਕਾਂਟਾ ਵੀ ਨਾ ਹੋਵੇ। ਮਤਲਬ ਥੋੜ੍ਹਾ ਜਿਹਾ ਪੇਸਟ ਬਣਾਇਆ ਮੀਡੀਅਮ, ਫਿਰ ਕੜਾਹੀ ਦੇ ਵਿੱਚ ਤੇਲ ਪਾਉਣਾ ਏ
ਹਾਂਜੀ।
ਤੇਲ ਪਾ ਕੇ ਉਸਨੂੰ ਜ਼ੀਰਾ ਪਾਣਾ ਏ। ਰਾਈ ਹੈਵੇ ਤਾਂ ਰਾਈ ਪਾਣੀ ਹੈ, ਥੋੜਾ ਜਿ ਕੜੀ ਪੱਤਾ ਹੈ ਤਾਂ ਕੜੀ ਕੜੀ ਪੱਤਾ ਪਾਂਣਾ ਏ, ਫਿਰ ਇੱਕ ਆਲੂ ਹੁੰਦਾ ਹੈ ਨਾ ਆਲੂ ਉਸਨੂੰ ਕੱਪ ਕੇ ਉਸਦੇ ਵਿੱਚ ਫਰਾਈ ਕਰ ਲੈਣਾ ਏ।
ਅਹ ਪਹਿਲਾਂ ਕਰਨੇ ਆ ਮਤਲਬ
ਨਹੀਂ-ਨਹੀਂ-ਨਹੀਂ ਉਹ ਜੀਂਦੇ ਜੀ ਜੀਰਾ ਮੋਰੀ ਜਿਧਰ ਪਾਇਆ ਨੀ ਤੁਸੀਂ ਨੇ ਜ਼ੀਰਾ ਪਾਇਆ, ਰਾਈ ਪਾਈਏ ਕੜੀ ਪੱਤਾ ਪਾਇਆ ਏ, ਉਸੇ ਚ ਹੀ ਆਲੂ ਫਰਾਈ ਕਰ ਲੈਣਾ ਏ।
ਹਾਂਜੀ।
ਹਾਂ ਆਲੂ ਫਰਾਈ ਕੀਤਾ, ਉਸਦੇ ਤੇ ਲੂਣ ਪਾ ਛੋੜਨਾ, ਤਾਂ ਉਹ ਜਲਦੀ ਫਰਾਈ ਹੋ ਜਾਂਦਾ ਏ। ਆਲੂ ਫਰਾਏ ਹੋਇਆ।
ਹਾਂਜੀ।
ਹਾਂ ਥੋੜਾ ਜਿਹਾ ਅੱਛਾ ਆਲੂ ਫਰਾਈ ਕਰਨਾ, ਇੱਕ ਪੰਜ-ਦਸ ਮਿੰਟ ਥੋੜਾ ਲਾਲ-ਲਾਲ-ਲਾਲ-ਲਾਲ ਦਿਖਦਾ ਹੈ। ਉਸਦੇ ਤੇ ਲੂਣ ਪਾਲਿਤਾ, ਫਿਰ ਪਾਣੀ ਪਾ ਕੇ
ਹਮ-ਹਮ।
ਹੈਲੋ-ਹੈਲੋ, ਹਾਂ ਫਿਰ ਉਸਦੇ ਉਤੇ ਲਾਲ ਮਿਰਚਾਂ ਪਾਉਣੀਆਂ ਹਨ।
ਹਾਂਜੀ।
ਹਾਂਜੀ ਲਾਲ ਮਿਰਚਾਂ ਪਾ ਕੇ, ਥੋੜਾ ਜਿਹਾ ਹਿਲਾ ਕੇ, ਪਾਣੀ ਪਾ ਕੇ, ਟਕ ਛੋੜਨਾ ਥੋੜਾ ਜਿਹਾ। ਆਲੂ ਗਲ ਨੇ ਦੇਣਾ, ਆਲੂ ਗਲ ਗਿਆ। ਫਿਰ ਉਹ ਜਿਹੜਾ ਪੇਸਟ ਬਣਦਾ ਹੇਨਾ ਆਪਣੇ ਨੇ ਜਿਨੀ ਤਰੀ ਆਪਣੇ ਨੂੰ ਲੋੜ ਏ, ਉਹ ਕੜਾਹੀ ਚ ਪਾ ਕੇ ਜ ਤਰੀ ਲੋੜ ਹੈ ਉਤਨਾ ਦੇਖ ਲੈਣਾ ਬਸ, ਥੋੜਾ ਲੋੜ ਹੈ, ਜ਼ਿਆਦਾ ਲੋੜ ਹੈ। ਜਿਸ ਹਿਸਾਬ ਨਾਲ ਤਰੀ ਲੋੜੇ ਏ, ਉਤਨੀ ਅੱਧੀ ਕੜਾਹੀ ਹੋਵੇ ਅੱਧੀ-ਅੱਧੀ ਕੜਾਈ ਬਹੁਤ ਹੋ ਗਈ। ਦੋ-ਤ੍ਰੈ ਬੰਦਿਆਂ ਨੂੰ ਤਾ ਅੱਧੀ ਕੜਾਈ ਬਹੁਤ ਹੋ ਜਾਂਦੀ ਹੈ। ਫੁੱਲ ਫੈਮਲੀ ਵੱਡੇ ਹੋਏ ਤਾਂ ਥੋੜੀ ਲੱਗਦੀ ਹੈ। ਅੱਧੀ ਕੜਾਹੀ ਚ ਅੱਛਾ ਜਿਹਾਦ ਹਰਾ ਕਲਰ ਆਈਦਾ ਉਹ ਸਬਜ਼ੀ ਨੂੰ। ਧਨੀਏ ਨਾਲ ਹਰਾ-ਹਰਾ ਕਲਰ। ਤੇ ਉਤੇ ਲਾਈਟ- ਲਾਈਟ ਲਾਲ-ਲਾਲ ਕਲਰ ਹੁੰਦਾ ਏ, ਬਸ ਥੋੜ੍ਹੀ ਦੇਰ ਬੜਕਣੇ ਦੇਣੀ ਏ ਲੂਣ ਮਰਚ ਚ ਚੈੱਕ ਕਰਨੀ ਆ।
ਹਮ ਹੂੰ ਹ, ਇਹਦੇ ਵਿੱਚ ਜਾਣੀ ਪਿਆਜ਼ ਵਗੈਰਾ ਨਹੀਂ ਪੈਂਦੇ, ਪਿਆਜ਼ ਵਗੈਰਾ ਨਹੀਂ ਪੈਂਦੇ।
ਕੁਛ ਵੀ ਨੀ, ਕੁਛ ਵੀ ਨੀ ਖਾਲੀ ਅਅ ਉਹੀ ਪੈਂਦੀ ਹੈ, ਮੂੰਗਫਲੀ ਪੈਂਦੀ ਹੈ ਬਸ। ਬਾਕੀ ਕੁਛ ਵੀ ਨੀ ਪੈਂਦਾ, ਹਮ।
ਤੇ ਇਹਨੂੰ ਮਤਲਬ ਕਿ ਹਮ ਹ ਹਮ। ਫਿਰ ਮੂੰਗਫਲੀ ਨੂੰ ਮਤਲਬ ਭੁੰਨ ਕੇ ਉਹ ਤੋਂ ਬਾਅਦ ਵਿੱਚ
ਮਤਲਬ ਮਹਾਰਾਸ਼ਟਰ ਦੀ ਬਹੁਤ ਅੱਛੀ ਡਿਸ਼ ਹੈ, ਮਹਾਰਾਸ਼ਟਰ ਦੀ ਡਿਸ਼ ਜਿਆਦਾ ਬੜਣਾਉਦੇ ਹਾਂ ਅਸੀਂ।
ਹਾਂਜੀ-ਹਾਂਜੀ।
ਮਹਾਰਾਸ਼ਟਰ ਚ ਮੂੰਗਫਲੀ ਵਾਲੇ ਮਤਲਬ ਉਸੂੰਊ ਸ਼ੇਗਦਾਨੀ ਸ਼ ਸ਼ੇਗਦਾਨੀ ਕਹਿੰਦੇ ਸ਼ੇਗਦਾਨੀ। ਪਾ ਕੇ ਆਲੂ ਬਣਾਣਾ ਤਰੀ ਵਾਲਾ ਆਲੂ ਹਮ।
ਅੱਛਾ।
ਛੋਟਾ ਜਿਹਾ ਆਲੂ ਪਾ ਕੇ ਸਾਰ ਪੂਰੇ ਪਰਿਵਾਰ ਦਾ ਹੋ ਜਾਂਦਾ, ਬਹੁਤ ਟੇਸਟੀ ਲਗਦੀ ਤੁਸੀਂ ਸਬਜ਼ੀ ਕਦੀ ਟ੍ਰਈ ਕਰੋ।
ਹਾਂਜੀ।
ਹਮ ਬਦ
ਅਸੀਂ-ਅਸੀਂ ਬਣਾਉਂਦੇ ਸੀ ਨਾ ਜਿਹੜੀ ਤਰੀ ਵਾਲੀ ਉਹ ਮੇਥੀ ਮੇਥੀ ਜਿਹਨੂੰ ਕਹਿੰਦੇ ਆ।
ਹਾਂਜੀ, ਹਾਂਜੀ, ਹਾਂਜੀ ਹਾਂ ਸੇਮ ਇਸ ਤਰਾ ਹੀ ਬਣਦੀ ਉਹ ਵੀ ਹਾਂਜੀ ਮੇਥੀ ਤਰੀ ਵਾਲੀ।
ਹਾਂਜੀ।
ਉਹ ਵੀ ਮੂੰਗਲੀ ਵਾਲੀ ਬਣਾਉਂਦੇ ਹੋਗੇ ਤੁਸੀਂ।
ਹਾਂਜੀ, ਹਾਂਜੀ। ਉਹ ਮਹਾਰਾਸ਼ਟਰ ਦੇ ਵਿੱਚ ਬਣਾਉਂਦੇ ਆ ਨਾ ਉਹ ਮਤਲਬ ਕਿ ਪੰਜਾਬ ਬਣਾਈ ਸੀਗੀ ਉਹ ਵਾਲੀ ਵੀ ਪੁੱਛ ਕੇ ਕਿਵੇਂ ਬਣਦੀ ਆ ਉਹ ਸਰਦੀਆਂ ਦੇ ਵਿੱਚ ਵਿਚੀ ਬਣਦੀ ਗਰਮੀ ਦੇ ਵਿੱਚ ਐਵੇਂ ਵੀ ਉਹ ਹੁੰਦੀ ਨੀ ਨਾ ਆਪਣੇ ਮੇਥੀ ਨੀ ਹੁੰਦੀ। ਹਮ ਹਾਂਜੀ। ਮਿਲਦੀ ਨਹੀਂ ਹੈਗੀ ਨਾ ਮੇਥੀ ਨਾ ਧਨੀਆ।
ਹਮ ਧਨੀਆਂ ਕਦੋਂ ਨਹੀਂ ਮਿਲਦਾ ਸਰਦੀ ਚ ਨਹੀਂ ਮਿਲਦਾ ਕੀ।
ਅਹ ਸਰਦੀਆਂ ਦੇ ਵਿੱਚ ਮਿਲਦਾ ਗਰਮੀ ਚ ਨਹੀਂ ਮਿਲਦਾ। ਗਰਮੀ ਦੇ ਵਿੱਚ ਜਾਣੀ ਅਹ ਮਿਲਦਾ। ਪਰ ਸਵਾਦ ਨਹੀਂ ਹੁੰਦਾ ਓਨਾ ਵੀ। ਬਸ ਇੱਕ ਦੇਖਣ ਨੂੰ ਹੁੰਦਾ ਧਣੀਆ ਹੈਗਾ ਪਰ ਉਹ ਵਧੀਆ ਨੀ ਸਵਾਦ ਨੀ ਲੱਗਦਾ।
ਸਵਾਦ ਨੀ ਲੱਗਦਾ ਅਗਰ ਤੁ ਦੇ ਘਰ ਦੇ ਅੱਗੇ ਵਿਹੜਾ ਹੋਵੇ ਤਾਂ ਥੋੜੀ ਘਰ ਦੇ ਅੱਗੇ ਉਗਾ ਲੈਣਾ।
ਨਹੀਂ ਗਰਮੀ ਦੇ ਵਿੱਚ। ਗਰਮੀ ਦੇ ਵਿੱਚ ਆਪਣੇ ਨਹੀਂ ਹੁੰਦਾ ਪੰਜਾਬ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ।
ਹਮ ਗਰਮੀ ਚ ਜ਼ਿਆਦਾ ਹੁੰਦੀ ਹੈ ਕਿਉਂਕਿ ਮਹਾਰਾਸ਼ਟਰਰੀ ਚ ਤਾਂ ਸਾਲ ਦੇ ਬਾਰਾਂ ਮਹੀਨੇ ਮਿਲ ਜਾਂਦਾ। ਧਨੀਆ ਵੀ ਮਿਲਦਾ ਤੇ ਮੇਥੀ ਵੀ ਮਿਲਦੀ।
ਹਾਂਜੀ।
ਹਮ ਮਹਾਰਾਸ਼ਟਰ ਚ ਮਿਲ ਜਾਂਦੀ ਪਰ ਉਹ ਅੱਛੀ ਲੱਗਦੀ ਥੋੜੀ ਖਾਣੇ ਵਾਸਤੇ।
ਹਾਂਜੀ ਸਰਦੀਆਂ ਦੇ ਵਿੱਚ ਬਹੁਤ ਹੁੰਦਾ ਪਰ ਗਰਮੀ ਦੇ ਵਿੱਚ ਨਹੀਂ ਆਪਣੇ ਮਿਲਦਾ।
ਹਾਂ ਗਰਮੀ ਨਹੀਂ ਮਿਲਦਾ ਉਸ ਪਾਸੇ ਗਰਮੀ ਨਹੀਂ ਮਿਲਦਾ।
ਹਾਂਜੀ। ਇੱਧਰ ਜਿਵੇਂ ਸਾਗ ਹੋ ਗਿਆ। ਪਾਲਕ ਹੋ ਗਈ ਉਹ ਚੀਜ਼ਾਂ ਨਹੀਂ ਮਿਲਦੀਆਂ ਗਰਮੀ ਦੇ ਵਿੱਚ
ਅੱਛਾ, ਅੱਛ ੳਹ ਤੇ ਗਰਮੀ ਦੇ ਵਿੱਚ ਕੀ ਖਾਂਦੇ ਹੋ ਤੁਸੀਂ ਜ਼ਿਆਦਾਤਰ
ਗਰਮੀ ਦੇ ਵਿੱਚ ਜਿਵੇਂ ਦਾਲਾਂ ਹੋ ਗਈਆਂ
ਅੱਛਾ
ਮੂੰਗੀ ਛੋਲਿਆਂ ਦੀ ਮੂੰਗੀ ਮਸਰੀ ਦੀ ਤੇ ਐਵੇਂ ਦੀਆਂ ਕੁਛ ਕੁ ਦਾਲਾਂ ਹੁੰਦੀਆਂ ਨੇ ਤੇ ਆਲੂ -ਪਕੌੜੇ ਹੋ ਗਏ ਜਿੱਦਾਂ ਪਕੋੜੀਆਂ ਹੁੰਦੀਆਂ ਨੇ ਨਾ ਤੇ ਉਹਵੇਂ ਆਲੂ ਪਕੌੜੇ ਬਣਾ ਲੈਂਦੇ ਹੁੰਦੇ ਹਾਂ ਤੇ ਅਰਬ -ਅਰਬੀ ਮਿਲਦੀ ਆਪਣੀ ਗਰਮੀ ਦੇ ਵਿੱਚ ਅ ਕਰੇਲੇ ਮਿਲਦੇ ਨੇ ਹਾਂਜੀ, ਕਰੇਲੇ ਹੁੰਦੇ ਆ ਹਾਂਜੀ, ਫਲੀਆਂ ਹੋ ਗਈਆਂ
ਹੁੰ-ਹੁੰ
ਹ ਗਵਾਰੇ ਦੀਆਂ ਫਲੀਆਂ ਹੋਆਂ
ਹਾਂ ਗਵਾਰ ਦੀ ਫਲੀਆਂ ਬਰਾਬਰ ਗਵਾਰੀ ਦੀ ਫਲੀਆਂ ਗਰਮੀ ਚ ਮਿਲਦੀ ਹਨ ਕਿ ਉਦਰ ਗਰਮੀ'ਚ' ਮਿਲਦੀ ਗਵਾਰ ਦੀ ਫਲੀ ਉਧਰ
ਹਾਂਜੀ ਆਪਣੇ ਸਰਦੀਆਂ ਚ ਨਹੀਂ ਮਿਲਦੀਆਂ ਗਰਮੀ 'ਚ' ਮਿਲਦੀਆਂ,
ਅਛਾ ਇਧਰ ਹੁਣ ਆਈਏ ਗਵਾਰ ਦੀ ਫੱਲੀ
ਸਾਡੇ ਗਰਮੀ ਦੇ ਵਿੱਚ ਮਿਲਦੀਆਂ ਨੇ ਬਹੁਤ
ਹੂੰ ਹਾਂ ਫੇਰ ਗਰ ਗਰਮੀ ਛੀ ਇਧਰ ਵੀ ਗਰਮੀ ਛੀ ਮਿਲੀ ਏ ਹੁਣ ਚਾਲੂ ਹੋਈ ਅਨ ਹੁਣ ਚੱਲ ਸਨ ਦੋ-ਚਾਰ ਮਹੀਨੇ ਚੱਲ ਸਨ ਫਿਰ ਬੰਦ ਹੋਏ ਗੀ। ਗਵਾਰ ਦੀ ਫਲੀ ਹੂੰ-ਹੂੰ ਇੱਧਰੋਂ ਡਰਮ ਸਟਿਕ ਮਿਲਦੇ ਨੇ ਗੇ।
ਅ ਹਾਂਜੀ ਉਹ ਗਰਮੀ ਦੇ ਵਿੱਚ ਜ਼ਿਆਦਾ ਮਤਲਬ ਸਰਦੀਆਂ ਚ ਵੀ ਮਿਲ ਜਾਂਦੀਆਂ। ਜੀਨੂੰ ਤੁਸੀਂ। ਕਹਿ ਰੇ ਔ, ਆਪਣਾਂ ਕੀ ਉਹਨੂੰ ਕਹਿੰਦੇ ਆ ਸਿੰਗਾਂ ਬੋਲਦੇ ਆ ਨਾ
ਹਾਂ ਛੀਗਾ-ਛੀਗਾ ਵਾਲੇ ਦੀਆਂ ਸ਼ੀਗਾ, ਹਾਂ ਉਹ ਲੰਬੀਆਂ-ਲੰਬੀਆਂ ਹੁੰਦੀਆਂ ਜਿਹੜੀਆਂ। ਸਾਂਬਰ ਵਿੱਚ ਪੈਂਦੀਆਂ
ਹਾਂਜੀ ਨਹੀਂ ਓ ਅਪ ਆਪਣੇ ਮਤਲਬ ਕੇ ਮਿਲਦੀਆਂ ਨੇ, ਆਪਣੇ ਦਰਖ਼ਤ ਲੱਗੇ ਹੁੰਦੇ ਨੇ ਹਾਂਜੀ ਤੇ ਓ ਮਿਲਦੀਆਂ ਬਹੁਤ ਘੱ ਟ ਨੇ ਮਤਲਬ ਜੀਨੂੰ ਜੀਨੂੰ ਪਤਾਂ ਉਈ ਬਣਾਉਂਦਾ ਵਾ
ਹਾਂ- ਹਾਂ ਬਾਕੀ ਕੋਈ ਨੀਂ ਬਣਾਦੇ ਬਰਾਬਰ -ਬਰਾਬਰ। ਪਰ ਅੱਛੀ ਲਗਦੀ ਐ, ਐਡ ਟੇਸਟ ਵੀ ਬਹੁਤ ਅੱਛਾ ਆਉਦਾ
ਐਦਾਂ ਵੀ ਕੌੜੀਆਂ ਵੀ ਮਿਲਦੀਆਂ ਨੇ ਕਈ- ਕਈ ਪੇੜ ਦੇ ਉੱਪਰ ਬਹੁਤ ਕੌੜੀਆਂ ਵੀ ਹੁੰਦੀਆਂ ਨੇ, ਸਬਜ਼ੀ ਵਧੀਆਂ ਨੀਂ ਬਣਦੀ ਅਸੀਂ ਦੋ-ਤਿੰਨ ਵਾਰ ਬਣਾਈ ਤਾਂ ਪੂਰੀ ਕੌੜੀ ਬਣੀ ਫੇਰ ਅਸੀਂ ਸਾਰੀ ਡੋਲੀ
ਅੱਛਾ।
ਹੂੰ।
ਪਹਿਲੇ ਜੇ ਥੋੜਾ ਜਾ ਬੀ ਖਾਂ ਕੇ ਦੇਖ ਲ਼ਿਆ ਕਰੋਂ ਨਾ, ਅਗਰ ਬਣਾਨੇ ਸੀ ਪਹਿਲੇ। ਜਦੋਂ ਆਪਾਂ ਨ ਸਾਫ਼ ਕਰਨਾ ਨਾ ਉਸਨੂੰ ਉਸੇ ਪਹਿਲੇ ਬੀ ਖਾ ਕੇ ਦੇਖ ਲੈਣਾ ਖੋਲ ਕੇ ਉਸਤੋ। ਉਹ ਕੋੜੀ ਐ ਤਾਂ ਮਤਲਬ ਪੂਰਾ ਝਾੜ ਈ ਕੋੜਾ ਉਸਦਾ ਲੈਣਾ ਹੀ ਨਗਾ ਫਿਰ ਓ ਹੂੰ ਪੂਰਾ ਪੇੜ ਹੀ ਕੋੜਾ ਦਾ ਹੁੰਦਾ ਓ ਕੋਈ-ਕੋਈ ਬਹੁਤ ਟੇਸਟੀ ਹੁੰਦੀ ਐ, ਉਹੇ ਨੇ ਵੀ ਲਗਾਇਆ ਹੈ ਨਮ‌‌ ਲੱਸਨ ਦਾ ਵੀ ਲਗਾਇਆਂ ਹੋਇਆ ਬੂਹੇ ਅੱਗੇ ਬਹੁਤ ਟੇਸਟੀ ਆਈ ਹੁੰਦੀਂ ਐ, ਪਰ ਉਹ ਘਰ ਦੇ ਅੱਗੇ ਉਹ ਪੇੜ ਲਗਾਂਦੇ ਨੀ ਗਾ ਨਾ।
ਹਾਂਜੀ।
ਹਾਂ ਤਾਂ ਕਰਕੇ ਅਸਾਂ ਨੇ ਪੱਟ ਛੋੜਿਆ ਓ ਪੇ
ਅੱਛਾ। ਨਈ ਏਧਰ ਤਾਂ ਆਪਣੇ ਨਈ ਆ ਮਤਲਬ ਕਿਸੇ-ਕਿਸੇ ਦੇ ਹੈਗਾ ਵਾ, ਇੱਕ ਦੋ ਦੇ ਵਧੀਆਂ ਵੀ ਬਣਦੀਆਂ ਨੇ ਪਰ ਮਤਲਬ ਜਾਦਾ ਨਹੀਂ ਮਿਲਦੀਆਂ ਆਪਣੇ ਏਧਰ, ਬਹੁਤ ਦੇਖਣ ਨੂੰ ਬਹੁਤ ਮਿਲਦੀਆਂ ਪਰ ਕੌੜੀਆਂ ਹੁੰਦੀਆਂ ਨੇ
ਹਾਂਜੀ- ਹਾਂਜੀ, ਹਾਂਜੀ ਹੂੰ।
ਫੇਰ ਆਪਾਂ ਲੈਂਦੇ ਨੀ ਆ, ਬਹੁਤ ਘੱਟ ਬਣਾਉਂਨੇ ਆ। ਜੇ ਕਿਸੇ ਦੇ ਘਰ ਚੋਂ, ਹਾਂਜੀ ਓ ਵਧੀਆਂ ਕੱਚੀਆਂ- ਕੱਚੀਆਂ ਵਧੀਆਂ ਮ
ਹਾਂਜੀ -ਹਾਂਜੀ ਵਧੀਆਂ ਮਿਲ਼ ਜਾਂਦੇ, ਬਰਾਬਰ। ਅਰਬੀ ਮਿਲਦੀ ਏ, ਬੈਂਗਣ ਮਿਲ਼ਦੇ ਆ ਭੜਥੇ ਵਾਲੇ ਵੈਗਣ ਨਾ।
ਹਾਂਜੀ- ਹਾਂਜੀ।
ਸਭ ਚੀਜ਼ਾਂ ਅੱਛੀ ਵਧੀਆਂ, ਹਾਂ ਵਧੀਆਂ ਮਿਲ਼ ਤੁਸੀਂ ਵੀ ਮਿਲਦੇ ਹੋ ਫੇਰ ਅੰਦਰ।
ਹਾਂਜੀ।
ਪੇ-ਪੇ।
ਉਹ ਕੀ ਹੁੰਦਾਂ।
ਪੇ ਉਸਨੂੰ ਹਿੰਦੀ ਚ ਕਮਲ ਕੱਕੜੀ ਕਹਿੰਦੇ ਨੇ ਨਾ, ਪੇ ਆਪਣੇ ਪੰਜਾਬੀਆਂ ਦੇ ਫੇਮਸ ਹੁੰਦੇ ਨੇ।
ਨਹੀਂ ਸਾਡੇ ਨਹੀਂ ਮਿਲਦੀ ਇੱਧਰ
ਨਹੀਂ ਮਿਲਦੇ ਗਏ ਪੇ, ਹੀ ਆਖਦੇ ਨੇ ਨਾ ਉਹ ਕਮਲ ਦੇ ਫੁੱਲ ਦੀ ਡੰਡੀ।
ਨਹੀਂ,
ਨਹੀਂ, ਪੰਜਾਬੀਆਂ ਦੇ ਤਾਂ ਫੇਮਸ ਹੁੰਦੇ ਨੇ, ਪੇ ਦੇ ਪਕੌੜੇ।
ਨਹੀਂ, ਆਪਣੇ ਤਾਂ ਨਹੀਂ ਮਿਲਦੇ ਇੱਧਰ।
ਨਹੀਂ ਮਿਲ ਜਾਏਗੀ।
ਨਹੀਂ, ਮੈਂ ਪਹਿਲੀ ਵਾਰੀ ਸੁਣਿਆ ਵਾਂ।
ਹਾਂ, ਕਿਸੇ ਪੰਜਾਬੀ ਨੂੰ ਪਤਾ ਹੁੰਦਾ ਭੇਂ ਦੇ ਪਕੌੜੇ। ਉਹ ਕਮਲ ਫੁੱਲ ਹੁੰਦਾ ਨਾ, ਉਸਦੀ ਡੰਡੀ ਹੁੰਦੀ ਤੱਲੀ ਦੀ।
ਹਾਂਜੀ।
ਹਮ- ਹਮ।
ਤੇ ਉਹ ਕਿਵੇਂ ਫੇਰ, ਪਕੌੜੇ ਕਿਵੇਂ ਬਣਾਉਂਦੇ ਉਦੇ।
ਉਸਦੇ ਪਕੌੜੇ ਇਸ ਤਰ੍ਹਾਂ ਬਣਦੇ। ਉਸਨੂੰ ਪਹਿਲੇ ਸਾਫ਼ ਕਰਨਾ ਪੈਂਦਾ, ਉਹ ਮਿੱਟੀ ਦੇ ਹੁੰਦੇ ਨੇ ਪੂਰੇ। ਧੋ ਕੇ ਇੰਝ ਲੰਬੀ ਪਾਈਪ ਆਰ ਹੁੰਦਾ ਹੈ, ਚੋਕਲੇਟੀ ਕਲਰ ਦਾ ਪਾਈਪ।
ਹਾਂਜੀ।
ਪਰ ਉਂਦੇਨ ਤੋਲਾਣਾ ਪਹਿਲੇ, ਅੱਛਾ ਮਿੱਟੀ ਦਾ ਸੇਕ ਕੇ ਰੱਖ ਛੋੜਦੇ ਵੀ ਮਿੱਟੀ ਨਿਕਲ ਜਾਂਦੀ ਹੈ। ਉਹ ਫਿਰ ਕੱਪਣੀ ਹੈ, ਫੇਰ ਉਸੇ ਸੋਡਾ ਲਗਾ ਕੇ ਰੱਖਣਾ ਹੈ।
ਅਹ ਜਿਹਨੂੰ ਮਿੱਠਾ ਸੋਡਾ ਕਹਿੰਦੇ ਆ।
ਹਾਂਜੀ ਹਾਂਜੀ ਮਿੱਠਾ ਸੋਡਾ, ਮਿੱਠਾ ਸੋਡਾ ਲਗਾ ਕੇ ਉਸਨੂੰ ਧੋ ਲੈਣਾ ਹੈ। ਫਿਰ ਜਿਸਦਾ ਹਾਂ, ਆਪਾਂ ਨਾਮਮੀਨਲ ਪਕੌੜੇ ਬਣਾਉਣੇ, ਉਸ ਤਰਾ ਪਕੌੜੇ ਬਣਾਓ। ਇੱਕ ਵਾਰ ਪਹਿਲੇ ਜਲਦੀ ਕਰ ਲੋ, ਫਿਰ ਬਾਹਰ ਕਡਕੇ ਥੋੜੇ ਠੰਡੇ ਹੋਣੇ ਬਾਦ ਫਿਰ ਦਬਾ ਕੇ ਫਿਰ ਪਾਓ।
ਅੱਛਾ।
ਜਿਸ ਤਰਾ ਫੁੱਲ ਦੇ ਪਕੌੜੇ ਬਣਾਨਣੇ ਆ ਆਪਾਂ।
ਅੱਛਾ।
ਹਾਂ ਸੇਮ ਉਸਤਰਾ ਹੀ ਬਣਦਾ ਉਹ, ਪਰ ਉਸਦੇ ਪਕੌੜੇ ਇੱਕ ਵਾਰ ਸਾਨੂੰ ਖਾ ਨਹੀਂ ਤੁਸੀਂ ਕਦੀ ਬਣਾ ਕੇ ਖਾ ਸਕੋ ਨਾ ਪੇ ਦੇ ਪਕੌੜੇ, ਤੁਸੀਂ ਸਰਚ ਕਰੋ। ਕਾਕੜੀ ਯੂਟਿਊਬ ਤੇ ਤੁਾਨੂੰ ਬਰੋਬਰ ਦਿਖਾ ਸੀ ਪੰਜਾਬੀ ਕੇ ਕਹਿੰਦੇ। ਪਰ ਮੈਂ ਤਾਂ ਸੁਣਿਆ ਪੰਜਾਬ ਪਾਸੇ ਮਿਲਦਾ ਪੇ। ਦਿੱਲੀ ਤੋਂ ਬਹੁਤ ਮਿਲਦਾ। ਦਿੱਲੀ ਪਾਸੇ ਤੋਂ ਬਹੁਤ ਮਿਲਦੇ, ਅੱਛਾ ਅੱਛਾ ਦੇਖਿਆ ਹੀ ਨਹੀਂ। ਹਾਂਜੀ- ਹਾਂਜੀ, ਹਾਂਜੀ ਤੁਸੀਂ ਸਰਚ ਹਾਂ ਯੂਟਿਊਬ ਗੂਗਲ ਤੇ ਸਰਚ ਕਰੋ। ਕਮਲ ਕਾਕੜੀ ਹਿੰਦੀ ਚ ਕਹਿੰਦੇ ਨੇ।
ਕਮਲ ਕਾਕੜੀ ਹਾਂਜੀ।
ਕਮਲ ਕਾਕੜੀ ਅਤੇ ਪੰਜਾਬੀ ਚ ਭੇਂ ਕਹਿੰਦੇ ਨੇ, ਭੇਂ।
ਇਹ
ਹਾਂ ਭੇਂ। ਹਾਂ ਉਹ ਥੋੜਾ ਜਿਹਾ ਨਾ ਵਜਾਓ। ਪੜੀ ਜਾਂਦਾ ਨਵਾਂ-ਨਵਾਂ ਪਰ ਬੋਤ ਅੱਛੇ ਪਕੌੜੇ ਬਣਦੇ ਨੇ, ਉਸਨੂੰ ਲੰਗੜੀ ਦੇ ਵਿੱਚ ਕੁੱਟ ਕੇ, ਉਸਦੇ ਕੋਫਤੇ ਵੀ ਬੋਤ ਅੱਛੇ ਬਣਦੇ ਨੇ।
ਹਾਂਜੀ, ਠੀਕ ਐ ਭੈਣ ਜੀ, ਮੈਂ ਦੇਖੂੰਗੀ ਬਣਾ ਕੇ।
ਹਾਂਜੀ-ਹਾਂਜੀ, ਠੀਕ-ਠੀਕ ਕਰਨੀ ਆਂ, ਮੈਂ ਤੁਸਾ ਨੂੰ ਕੋਲ।
ਹਾਂਜੀ, ਠੀਕ ਐ ਔਕੇ।